ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਏ।
ਕੁਛ ਨੀ ਬੈਠੀ ਹੋਈ ਸੀ ਤੁਸੀਂ ਦੱਸੋ,?
ਬਸ ਅਸੀਂ ਵੀ ਬੈਠੇ ਹੋਏ ਸੀ ਚਾਹ ਚੂ ਪੀ ਕੇ ਹੁਣੇ ਈ
ਪੀਲੀ ਚਾਹ ਚੂ।
ਹਾਂਜੀ ਚਾਹ ਪੀਲੀ ਏ
ਖੁਸ਼ਬੂ ਆ ਰਹੀ ਮੈਨੂੰ ਲੱਗਦਾ ਮੰਮੀ ਚਾਹ ਬਣਾ ਰਹੇ ਹੋਣਗੇ।
ਅੱਛਾ ਅਸੀ ਵੀ ਹੁਣੇ ਈ ਚਾਹ ਪੀ ਕੇ ਵਿਹਲੇ ਹੋਏ ਆਂ।
ਹੋਰ ਕਾਕਾ ਕਿੱਥੇ ਐ।
ਕਾਕਾ ਗਿਆ ਦਾ ਘੁੰਮਣ।
ਅੱਛਾ ਕੱਲੇ ਓ ਤੁਸੀਂ ਘਰ।
ਹਾਂ ਮੈਂ ਕਲੀ ਆ ਮੰਮਾ ਹੈਗੇ ਨੇ ਮੇਰੇ ਨਾਲ। ਹੋਰ ਬਾਕੀ ਸਭ ਗਏ ਦੇ।
ਅੱਛਾ-ਅੱਛਾ ਹੋਰ ਮੈਂ ਪੁੱਛ ਰਹੀ ਸੀ ਕਿੱਧਰੇ ਜਾਣਾ ਨੀ ਤੁਸੀਂ ਘੁੰਮਣ।
ਯਾਰ ਕਿੱਥੇ ਜਾਈਏ ਘੁੰਮਣ ਕੈ ਤੇ ਰਏ ਆ ਲੈ ਜੋ ਕਿੱਥੇ ਕੁੰਮਣ।
ਇਹਨਾਂ ਚ ਕੰਮ ਈ ਨੀ ਮੁੱਕਦੇ ਲੇ ਜਾਣਾ ਕਿੱਧਰ ਏ
ਕੰਮ ਈ ਨੀ ਕੈਂਦੇ ਕਿੱਥੇ ਜਾਣਾ ਰੱਖੜੀ ਕੋਲ ਦੇਖਾਂਗੇ।
ਰੱਖੜੀ ਕੋਲ ਈ ਬੋਲਦੋ ਫਿਰ ਸਾਰੇ।
ਰਖੜੀ ਕੋਲ ਬੋਲ ਤੇ ਰੇ ਓ ਰਖੜੀ ਕੋਲ ਵੀ ਨੀ ਤੁਸੀਂ ਲੈ ਕੇ ਜਾਣਾ।
ਆ ਲਾਰੇ ਈ ਲਾਨੇ ਬਸ
ਆ ਮੈਂ ਕੇਆ ਰੱਖੜੀ ਕੋਲ ਵੀ ਨੀ ਜਾ ਪਾਵਾ ਤੇ ਕੈੰਦੇ ਚ ਚਾ ਕੋਈ ਨੀ ਰੱਖੜੀ ਕੋਲ ਦੇਖਦੇ ਆ ਮੈਂ ਕੇਆ ਦੇਖਦੇ ਈ ਰੈਣਾ ਤੁਸੀਂ।
ਹੂੰ ਮੀਨਾ ਏ ਹੱਲੇ ਰੱਖੜੀ ਨੂੰ ਵੀ ਮੀਨਾ
ਹਾਂ ਹਜੇ ਮੀਨਾ ਡੇਠ ਹਜੇ ਤੇ ਪਤਾ ਈ ਨੀ ਕੇੜੀ ਤਾਰੀਕ ਦੀ ਰੱਖੜੀ ਏ
ਹਾਂ ਰੱਖ਼ੜੀ ਵੀ ਪੁੱਛਾਂ ਕਦੋਂ ਦੀ ਏਂ।
ਦੇਖਿਆਂ ਈ ਨੀਂ ਹਏ ਤੇ। ਜੂਨ ਚੱਲਦਾ ਪਤਾ ਹਜੇ ਫਿਰ ਜੁਲਾਈ ਪਈ ਏ ਪੂਰੀ ਫ਼ਿਰ ਜਾ ਕੇ ਹਾਂ ਅੱਧਾ ਜੂਨ ਆਯਾ ਹਜੇ ਤੇ।
ਓ ਯਾਰ ਬੰਦਾਂ ਘਰ ਬੈਠਾਂ-ਬੈਠਾਂ ਈ ਅੱਕ ਜਾਂਦਾਂ ਐ।
ਸਈ ਗੱਲ ਏ।
ਫ਼ੋਨ ਵੀ ਕਿੰਨਾਂ ਈ ਚੱਲਾ ਲੇਗਾ।
ਹੂੰ ਫ਼ੋਨ ਵੀ ਕਿੰਨਾਂ ਈ ਚਲਾ ਲੇਗਾ।
ਹੋਰ ਰਾਤ ਦੀ ਰੋਟੀ ਤਿਆਰੀ ਕਰਦੇਂ ਪੇ ਹੋਗੇ।
ਹਾਂ ਰਾਤ ਦੀ ਰੋਟੀ ਦੀ ਤਿਆਰੀ ਕਰਨ
ਚੱਲ ਹੁਣ ਸੋਚੋਂ ਰਾਤੀਂ ਕੀ ਬਨਾਣਾ।
ਉਈ ਤੇ ਬੰਦਾਂ ਦਾਲ਼ ਵੀ ਹਜੇ ਕੱਲ ਈ ਖਾਧੀ ਏ। ਓ ਨਾ ਮੰਮਾ ਨੇਂ ਰਾਤੀਂ ਪਕੌੜੇ ਤੱਲੇ ਸੀਂ। ਅਸੀਂ ਤੇ ਬਜਾਰ ਸੀਂ ਤੇ ਹੁਣ ਦੇਖੋਂ ਚੌਲ ਪਏ ਦੇ ਨੇਂ ਏਨੇ ਸਾਰੇ। ਅੱਜ ਚੋਲ ਬਣਾਏ ਸੀਂ ਮੰਮਾ ਨੇਂ। ਸਵੇਰੇ ਤੇ ਨਮਕ ਈ ਇਨਾਂ ਕੱਟ ਸੀਂ, ਚੋਲਾਂ ਇਚ। ਖਾਦੇ ਨੀਂ ਜਾਂ ਰੇ।
ਕੀ ਲੂਣ ਆਲੇ ਬਣਾਏ ਸੀਂ।
ਹੂੰ ਨਮਕ ਵਾਲ਼ੇ ਬਣਾਏ ਸੀਂ। ਮੈਂ ਤੇ ਖਾਦੇ ਨੀਂ। ਮੈਂ ਤੇ ਕਰੇਲੇ ਕਰੇਲੇਆਂ ਨਾਲ਼ ਰੋਟੀ ਖਾਦੀ।
ਅੱਛਾ।
ਕਰੇਲੇ ਬਣਾਏ ਸੀਂ ਕੱਲ੍ਹ ਮੈਂ। ਕਰੇਲੇ ਬੜੇ ਸਵਾਦ ਬਣੇ ਸੀ ਫ਼ਿਰ ਮੈਂ ਓਦੇ ਨਾਲ਼ ਰੋਟੀ ਖਾਲੀ ਸੀ।
ਸਵਾਦ ਲੱਗਦੇ ਨੇਂ ਕਰੇਲੇ। ਹੋਰ ਹੈਲੋ। ਹੈਲੋ ਹੈਲੋ। ਹੈਲੋ ਹੈਲੋ। ਹੈਲੋ ਓ ਹੈਲੋ